ਨ ਗੱਲ ਦੀਦੀ
ਸਤਿ ਸ੍ਰੀ ਅਕਾਲ ਹੋਰ ਠੀਕ ਹੋ
ਹਾਂਜੀ ਤੁਸੀਂ ਦੱਸੋ ਕਿਵੇਂ ਹੋ
ਠੀਕ ਠਾਕ ਹੋਰ ਕੀ ਕਰਦੇ ਸੀ
ਬਸ ਚਾਹ ਪਾਣੀ ਚੱਲਦਾ ਪਿਆ ਤੁਸੀਂ ਤੁਸੀਂ ਦੱਸੋ ਹੋ ਗਿਆ ਚਾਹ ਪਾਣੀ ਨਾਸ਼ਤਾ
ਹੋ ਗਿਆਨੂੰ ਫਰੀ ਹੀ ਬੈਠੇ ਸੀ ਇੰਸਟਾਗ੍ਰਾਮ ਦੇਖਦੀ ਸੀ ਮੈਂ ਵੀਡੀਓ ਵਗੈਰਾ
ਅੱਛਾ ਅੱਛਾ ਅੱਜ ਕੱਲ ਤੇ ਇੰਸਟਾਗ੍ਰਾਮ ਫੇਸਬੁੱਕ ਇਹੀ ਚੱਲਦਾ ਪਿਆ ਔਰ ਕੀ ਹੈ ਲੋਕ ਕੀ ਉਸਦੇ ਉੱਤੇ ਹੀ ਪੈਸੇ ਕਮਾਉਦੇ ਹਾਂ ਹਾਂ ਅੱਜ ਕਲ ਤੇ ਫੇਸਬੁੱਕ ਇੰਸਟਅਗ੍ਰਮ ਨੋਲੇਜੇ ਹੈਗਾ ਨੋਲੇਜੇਬਲ ਹੈਗਾ ਹੈ ਨਾਲੇ ਤੁਸੀਂ ਪ੍ਰੋਡਕਟ ਵੇਚ ਸਕਦੇ ਦੇਓ
ਹਾਂਜੀ- ਹਾਂਜੀ, ਹਾਂਜੀ- ਹਾਂਜੀ।
ਹ
ਹੁਣ ਤੁਸੀਂ ਅਹ ਮ ਘਰੇ ਕੀ ਵੀ ਫ੍ਰਰੀ ਰਹਿੰਦੇ ਓ ਕਿ ਕੋਈ ਘਰੇ ਬੈਠ ਕੇ ਕੋਈ ਕੰਮ ਕੁਮ ਕਰਦੇ ਤੁਸੀਂ
ਹਾਂ ਇਹੀ ਥੋੜ੍ਹੀ ਬਹੁਤ ਰੀਲਾਂ ਫੇਸਬੁੱਕ ਦੇ ਉੱਤੇ ਪਾ ਦਿੰਦੇ ਨੇ ਰੋਟੀ ਪਾਣੀ ਦੀ
ਨਹੀਂ ਜੀ ਜਿਸ ਤਰ੍ਹਾਂ ਸੂਟ ਵਗੈਰਾ ਵੇਚਣਾ ਹੈ ਲੇਡੀਜ਼ ਦਾ ਸਮਾਨ ਵੇਚਣਾ
ਉਹ ਵੀ ਉਹ ਵੀ ਨਾਲ ਦੇ ਨਾਲ ਹੀ ਚਲਦਾ ਹੈ ਸੂਟ ਵਗੈਰਾ ਸੇਲ ਕਰਨੇ ਹੈਗੇ ਨਹੀਂੀ ਜਿੱਦਾਂ ਹੁਣ ਗਰਮੀਆਂ ਸੀ ਤੇ ਕੋਟਨ ਦੇ ਸੂਟ ਸੇਲ ਹੋ ਰਹੇ ਸੀ ਹੁਣ ਐਮਬਰੋਇ ਵਗੈਰਾ ਕੁਛ ਹੈ ਵੀ ਇਹ ਸਭ ਚਲਦਾ ਪਿਆ ਹੈ ਅੱਜ ਕਲ੍ਹ ਤੇ ਕੱਪੜਾ ਵੀ ਬੜਾ ਮਹਿੰਗਾ ਹੈ
ਹਾਂ ਹਾਂਜੀ ਪਰ ਤੁਸੀਂ ਮੇਰੀ ਗੱਲ ਸੁਣੋ ਜੇ ਬਿਜਨਸ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ ਪੰਜਾਬ ਵਿੱਚ ਸ਼ੋਪਿੰਗ ਕਰਨੇ ਆਓ ਸੂਟ ਸਾਟ ਹੋਲਸੇਲ ਤੇ ਵਧੀਆ ਮਿਲ ਜਾਂਦੇ
ਅੱਛਾ ਨਹੀਂ ਨਹੀਂ ਉੱਥੇ ਤਾਂ ਹੈ ਹੀ ਕੁਆਲਿਟੀ ਵੱਖਰੀ ਹੈਗੀ ਆ
ਜਿਵੇਂ ਜੇ ਤੁਸੀਂ ਦੋ ਢਾਈ ਸੌ ਦਾ ਸੂਟ ਲੈ ਕੇ ਤੁਸੀਂ ਚਾਰ ਪੰਜ ਸੌ ਦਾ ਆਰਾ ਨਾ ਵੇਚ ਸਕਦੇ
ਹਾਂ ਉਹ ਵੀ ਇੱਕ ਅੱਛਾ ਹੈ ਮਾਰਜਿਨ ਹੈ ਕਿ ਨਹੀ ਹੂੰ।
ਹਾਂਜੀ, ਘੱਟ ਅਅਅ ਸਸਤੇ ਪਹਿਲੇ ਸਸਤਾ ਵੇਚੋ ਸਸਤੇ ਫੇਰ ਇਅਅ ਹੋਲੀ ਹੌਲੀ ਮਹਿੰਗਾ ਮਹਿੰਗਾ ਵੇਚੇ ਈ ਅ ਮਹਿੰਗਾ ਵੇਚਿਆ ਕਰੋ।
ਅੱਛਾ, ਤੇ ਲੇਕਿਨ ਅੱਜ ਕੱਲ ਤੇ ਤੁਸੀਂ ਇੰਸਟਾਗ੍ਰਾਮ ਦੇਖਦੇ ਈ ਹੋ। ਤੇ ਉਸਦੇ ਲਈ ਤੇ ਮੈਨੂੰ ਪੰਜਾਬ ਆ ਦੀ ਵੀ ਲੋੜ ਨਹੀਂ ਕਿਉਂਕਿ ਅੱਜ ਕੱਲ੍ਹ ਤੇ ਸਪਲਾਇਰ ਬੈਠੇ ਈ ਨੇ। ਰੀਲਸ ਬਣਾ ਦਿੰਦੇ ਨੇ ਇੰਨੀ- ਇੰਨੀ ਕਿ ਤੁਸੀਂ ਇੰਨੇ, ਇੰਨੇ- ਇੰਨੇ ਸੈਟ ਮੰਗ ਨਾ ਲੋ ਜੀ ਉਸਦੇ ਉੱਤੇ ਅਸੀਂ ਤੁਸੀਂ ਨੂੰ ਡਿਸਕਾਊਂਟ ਦੇ ਦਵਾਂਗੇ।
ਹੂੰ, ਕੋਈ- ਕੋਈ ਲੋਕ ਲੋਕ ਨਰਾਜ਼ ਵੀ ਹੁੰਦੇ ਉਹ ਕੱਪੜਾ ਦੇਖ ਕੇ।
ਹਾਂਜੀ-ਹਾਂਜੀ, ਨਹੀਂ-ਨਹੀਂ, ਕਦੀ-ਕਦੀ ਕੱਪੜਾ ਚੰਗਾ ਵੀ ਨਹੀਂ ਆਂਦਾ ਦੇਖੋ ਅਪਣੀ ਅੱਖਾਂ ਨਾਲ ਦੇਖ ਕੇ ਲੈ ਕੇ ਆਏ ਆ ਕੱਪੜਾ ਅਲੱਗ ਈ ਐ ਇਹ
ਹੂੰ ਕਿਉਂਕਿ ਮੇਰੀ ਗੱਲ ਸੁਣੋ ਹੁਣ ਕੋਈ ਕੋਈ ਐਪ ਵਦੀਆ ਆਲੀ ਹੁੰਦੀ ਜੋ ਵਧੀਆ ਆਲੀ ਹੁੰਦੀ ਉਹ ਮਹਿੰਗੇ ਵੀ ਬਹੁਤ ਹੁੰਦੇ ਉਹ ਲੋਕ ਲੈ ਵੀ ਨਹੀਂ ਸਕਦੇ ਇੰਨੇ ਮਹਿੰਗੇ
ਉਹ ਤੇ ਗੱਲ ਸਹੀ ਐ ਤੁਹਾਡੀ, ਹਾਂ ਉਹ ਤੇ ਗੱਲ ਬਿਲਕੁਲ
ਹਾਂ ਇੰਨੇ ਮਹਿੰਗੇ ਆਪਾਂ ਨੇ ਮੀ ਰੇਟ ਰੱਖਣਾ ਨਾ ਵੱਧ ਨਾ ਜਾ ਘਟ।
ਹਾਂਜੀ।
ਜੋ ਬੰਦੇ ਦੇ ਮਤਲਬ ਜਲਦੀ ਅਪਣਾ ਸ ਅਪਣਾ ਮਾਲ ਜਲ ਜਲਦੀ ਜਲਦੀ ਵਿਕ ਜਾਵੇ।
ਕੀ ਬਜਟ ਰੱਖਣਾ ਚਾਹੀਦਾ ਐ ਕਿ ਜਿਦੇ ਨਾਲ ਅਹ ਕਸਟਮਰ ਆਏ ਔਰ ਲੇ ਔਰ ਸਾਡਾ ਸੇਲ ਹੋ ਓਰ ਮਾਰਕੀਟ ਟੀਂਗ ਹੋ।
ਮੇਰੇ ਹਿਸਾਬ ਨਾਲ ਜੇ ਬਿਜਨਸ ਖਲ ਅ ਖੋਲਣਾ ਚਾਂਦੇ ਓ ਤੁਸੀਂ ਲੇਡੀਜ਼ ਲੇਡੀਜ਼ ਮਿਲ ਕੇ ਤੁਸੀਂ ਚਾਰ -ਪੰਜ ਲੇਡੀਜ਼ ਕੱਠੇ ਹੋਜਓ, ਤੁਸੀਂ ਪੰਜਾਹ ਪੰਜਾਹ ਤੋਂ ਤੁਸੀਂ ਪਹਿ ਪਹਿਲੇ ਸਭ ਤੋਂ ਪਹਿਲਾਂ ਤੁਸੀਂ ਘਰੋ ਤਿਆਰ ਤਿਆਰੀ ਹੋ ਜਾਓ ਤੇ ਤੁਸੀਂ ਆਪਦੀ ਤਯਾਰੀ ਕਰੋ ਪੈਲੇ, ਪੈਲੇ ਤੁਸੀਂ ਚਾਲੀ ਪੰਜਾਹ ਹਜ਼ਾਰ ਦੀ ਅਹ ਮਾਲ ਲੈ ਕੇ ਜਾਓ ਇੱਥੋਂ ਪੰਜਾਬ ਤੋਂ ਹੋਲਸੇਲ ਤੋਂ ਫੇਰ ਤੁਸੀਂ ਤੁਸੀਂ ਥੋੜਾ-ਬਹੁਤ ਆਪ ਵੀ ਵੇਚੋ, ਥੋੜਾ-ਬਹੁਤ ਕਿਸੇ ਹੋਰ ਨੂੰ ਵੀ ਦਿਆ ਕਰੋ ਵੇਚਣ ਨੂੰ।
ਲੇ, ਅੱਗੇ ਦੇ ਅੱਗੇ ਤੁਸੀਂ ਜਿਸ ਤਰਾਂ ਹੁਣ ਪੰਜਾਹ ਹਜ਼ਾਰ ਦਾ ਤੁਸੀਂ ਸਮਾਨ ਲੈ ਕੇ ਜਾਏਂਗੇ ਪੰਜ ਦਸ ਹਜ਼ਾਰ ਏਕ ਲੇਡੀਜ ਨੂੰ ਦੇ ਦਿਓ ਕਿ ਬਈ ਇਹ ਮਾਲ ਵੇਚ ਕੇ ਤੇ ਤੈਨੂੰ ਇਨਾ-ਇਨਾ ਅਸੀਂ ਕਮਿਸ਼ਨ ਦੇਵਾਂਗੇ।
ਅੱਛਾ ਜੀ, ਨਈ-ਨਈ ਵਦੀਆ ਐ।
ਉਹ ਅੱਗੇ ਆਲੇ ਦਾ ਵੀ ਫਾਇਦਾ ਹੋਵੇ ਘਰੇ ਬੈਠ ਕੇ ਓ
ਹਾਂਜੀ, ਬਟ ਮੇਰਾ ਤੇ ਇਹ ਕਹਿਣਾ ਕਿ ਦੇਖ ਜਨਾਨੀਆਂ-ਜਨਾਨੀਆਂ ਨੂੰ ਬਹੁਤ ਛੇਤੀ ਖਿੱਚਦੀਆਂ ਐ ਕਿ ਉਸਦੇ ਕੋਲ ਵਧੇ ਥੇਰੇ ਵਾਹਵਾ ਸੂਟ ਆਏ ਹੋਏ ਨੇ ਹੈ ਕੇ ਨੀ ਮਾਰਕੀਟਿੰਗ ਦੇ ਉਹਨੂੰ ਈ ਕਹਿੰਦੇ ਨੇ ਕਿਉਂਕਿ ਬੰਦੇ-ਬੰਦੇ ਨਾ ਮਾਰਕੀਟਿੰਗ ਨਈ ਕਰ ਪਾਂਦੇ ਜਿੰਨਾ ਜਨਾਨੀਆਂ ਕਰ ਪਾਂਦੀ ਆ।
ਹੈ ਕੇ ਨੀ ਕਿ ਉਸਦੇ ਕੋਲ ਵਦੀਆ ਸੂਟ ਆਏ ਨੇ ਕੱਪੜੇ ਵਦੀਆ ਹੈ ਇਹ ਸਭ ਵਦੀਆ ਹੈ। ਤੇ ਉਸੇ ਹਿਸਾਬ ਨਾਲ
ਇੱਕ ਉਹ ਵੀ ਹੋ ਸਕਦਾ ਪਰ ਚਾਹੇ ਜੇ ਲਵੇ ਵਾਲੇ ਲੇਡੀਜ਼ ਨੂੰ ਨਾ ਦਿਓ ਰਿਸ਼ਤੇਦਾਰਾਂ ਵਿੱਚ ਦੇ ਦੋ।
ਹਾਂਜੀ।
ਹਾਂ ਕੇ ਰਿਸ਼ਤੇਦਾਰਾਂ ਨੂੰ ਹੋਰ ਤੂੰ ਆਪ ਬਿਜਨਸ ਚਾਲੂ ਕਰ ਮੈਂ ਤੈਨੂੰ ਸਮਾਨ ਲੈ ਕੇ ਦੂੰਗੀ ਮਾਲ ਲੈ ਕੇ ਦੂੰਗੀ।
ਅੱਛਾ
ਕਿਉਂਕਿ ਕਾ ਕਾਫੀ ਸਾਨੂੰ ਬਹੁਤ ਦੇ ਉਹ ਵੀ ਇਮਾਨਦਾਰੀ ਹੋਵੇ ਰਿਸ਼ਤੇਦਾਰ ਵੀ ਇਮਾਨਦਾਰੀ ਹੋਵੇ ਔਰ ਜੋ ਫਰੈਂਡ ਵਗੈਰਾ ਹੋਵੇ ਤੁਹਾਡੇ, ਉਹ ਵੀ ਇਮਾਨਦਾਰੀ ਹੋਵੇ ਕੱਲ ਨੂੰ ਆਪਣਾ ਮਾਲ ਫਸੇ ਨਾ।
ਉਹ ਤੇ ਹੈ ਨਹੀਂ ਨਹੀਂ ਉਹ ਤੇ ਗੱਲ ਤੁਹਾਡੀ ਬਿਲਕੁਲ ਸੌ ਆਨੇ ਸੱਚ ਹੈਗੀ ਐ ਫਸਾ ਦੇਣੇ ਨੇ, ਹੈ ਕਿ ਨੀ, ਅਸੀਂ ਇੰਨਾ ਪੈਸਾ ਪੈਸਾ ਲਗਾ ਦੇ ਫਿਰ ਫਸਾ ਦੇ ਤੇ ਫਿਰ ਹੋਰ ਦਿੱਕਤਾਂ, ਮੈਨੂੰ ਤਾਂ ਐਵੇਂ ਲੱਗਦਾ ਕਿ ਪਹਿਲੇ ਆਪਾਂ ਨੂੰ ਵੇ ਵੇਚਣਾ ਚਾਹੀਦਾ ਹੈ ਜਦ ਅਸੀਂ ਇੰਨੇ ਪੱਕੇ ਹੋ ਗਏ ਤੇ ਫਿਰ ਕਿਸੇ ਨੂੰ ਜਾਂ ਅਸੀਂ ਮਾਰਕੀਟ ਬਣਾ ਲਿਆ। ਔਰ ਲੋਕੀ ਆਉਣ ਲੱਗ ਪਏ ਸਾਡੇ ਕਸਟਮਰ ਸੈੱਟ ਹੋ ਗਏ ਕਿ ਹਾਂ ਬੀ ਕੱਪੜੇ ਲੈਣ ਨੂੰ ਤੇ ਫੇਰ ਅਸੀਂ ਨੂੰ। ਇੱਕ ਸਟੈਪ ਇਹ ਚੁੱਕਣਾ ਚਾਹੀਦਾ ਹੈ ਕਿ ਫਿਰ ਕਿਸੇ ਔਰ ਨੂੰ ਦੇਣਾ ਚਾਹੀਦਾ ਹੈ ਸੇਲ ਕਰਨ ਨੂੰ। ਤੇ ਫਿਰ ਉਧਰੋਧੀ ਮਾਰਜਿਨ ਮਿਲੇਗਾ ਤੇ ਫਿਰ ਉਹ ਸਾਡੀ ਇਹ ਹੈਗੀ ਹੈ ਮਾਰਕੀਟਿੰਗ ਹੈਗੀ। ਕਿ ਹਾਂ ਬਈ ਉਹ ਸਹੀ ਜਗ੍ਹਾ ਤੇ ਚੱਲ ਰਿਹਾ ਸੀ।
ਹੂੰ - ਹੂੰ ਹੁਣ ਇੱਕ ਕਰ ਹੋ ਹੂੰ - ਹੂੰ ਇੱਕ ਗੱਲ ਹੋਰ ਅਹ ਜੇ ਤੁਸੀਂ ਚਲ ਉਦਾਰੀ ਵੀ ਦਿੱਤਾ ਜਾਂਦਾ ਕਿਸੇ ਕਿਸੇ ਨੂੰ
ਇਥੇ ਕੁਛ ਬੋਲਿਆ ਨਹੀਂ ਗਿਆ ਹੈ
ਕਿਸੇ ਕਿਸੇ ਜਾਂ ਕੋਈ ਇਹ ਜਿਹੀ ਲੋਕ ਵੀ ਹੁੰਦੇ ਮਜ਼ਬੂਰੀ ਵਾਲੇ ਜੋ ਉਦਾਰੀ ਵੀ ਲੈ ਕੇ ਜਾਂਦੇ ਆ। ਪਰ ਉਹਨਾ ਨੂੰ ਇਹ ਬੋਲ ਨਾ ਤੁਸੀਂ ਕਿਸਤ ਦੇ ਰੂ ਕਿਸਤਾ ਲਗਾ ਲਿਆ ਕਰੋ। ਕਿ ਇੰਨੇ ਇੰਨੇ ਕਿਸ਼ਤਾਂ ਤੂੰ ਦਿਆ ਕਰ ਅਰ ਕਿਸ਼ਤਾਂ ਵਿੱਚ ਥੋੜੇ ਬਹੁਤ ਵੱਧ ਵੀ ਲਾ ਲਿਆ ਕਰੋ ਵਿਹ ਪੈਸੇ ਕਿਉਂ ਕਿਉਂਕਿ ਆਪਾਂ ਨੂੰ ਦੇਣੇ ਉਹਨਾਂ ਨੇ। ਥੋੜੇ-ਥੋੜੇ ਕਰਕੇ ਦੇਣੇ ਉਹਨਾਂ ਨੇ ਆਪਾਂ ਨੂੰ।
ਹਾਂਜੀ।
ਜੇ ਕੱਠਾ ਕੋਈ ਮਾਲ ਲੈ ਕੇ ਜਾਏਗਾ। ਜੇ ਤੁ ਤੁਹਾਡੇ ਕੋਲ ਦੱਸ ਵੀਹ ਹਜ਼ਾਰ ਦਾ ਲੈ ਗੇ। ਤੁਸੀ ਦੋ ਹਜ਼ਾਰ ਦੋ ਹਜ਼ਾਰ ਵੱਧ ਲਾ ਲੋ। ਤੇ ਸਤਾਰਾਂ ਹਜ਼ਾਰ-ਸਤਾਰਾਂ ਹਜ਼ਾਰ ਬਿੱਲ ਬਣਦਾ ਏ ਅ ਹਜ਼ਾਰ ਹਜ਼ਾਰ ਕਿਸ਼ਤ ਤੁਸੀਂ ਹਰ ਮਹੀਨੇ ਹਜ਼ਾਰ ਤਾਂ ਘੱਟ ਆਦਾ ਪੰਦਰਾਂ ਸੌ ਲਾ ਲੋ ਚਾਹੇ ਦੋ ਹਜ਼ਾਰ ਲਾ ਲੋ।
ਹਾਂਜੀ
ਕਿ ਤੁਸੀਂ ਇੰਨਾ-ਇਨਾ ਤੁਸੀਂ ਹਰ ਮਹੀਨੇ ਦਿਆ ਕਰੋ।
ਨਹੀਂ ਨਹੀਂ ਉਹ ਤੇ ਗੱਲ ਵਧੀਆ ਹੈ ਕੀ ਨੀ ਕਈ ਤੇ ਇਸ ਤਰ੍ਹਾਂ ਹੀ ਹੈ ਕਿ ਅਹ ਜਿਹੜੇ ਜ਼ਿਆਦਾ ਗ਼ਰੀਬ ਹੈਗੇ ਨੇ, ਉਹਨਾਂ ਨੂੰ ਵੀ ਅਗਰ ਸੋਚਦੇ ਉਹ, ਕੀ ਕੰਮ ਕਰਨਾ ਤੇ ਉਹ ਕਰ ਨੀ ਪਾਉਦਾ। ਤੇ ਉਹ ਸਹੂਲੀਅਤ ਅਗਰ ਅੱਸੀ ਦੇ ਤੇ ਬਹੁਤ ਵਧੀਆ ਹੈ।
ਹੂੰ - ਹੂੰ
ਹੈ ਕਿ ਨਹੀਂ ਇਹ ਇਹੀ ਵਾਲੀ ਸਹੂਲੀਅਤ ਕਿ ਬਾਈ ਅ ਤੁਸੀਂ ਹਾਂ ਗ਼ਰੀਬਾਂ ਨੂੰ ਕਿ ਤੁਸੀਂ ਹੁਣ ਸਮਾਨ ਲੈ ਜਾਓ ਕਿਸ਼ਤ ਤੇ ਤੁਸੀਂ ਸਾਨੂੰ ਦੇ ਦੋ ਇਸਦੇ ਨਾਲ ਉਹਨਾ ਦੀ ਵੀ ਘਰ ਬੈਠ ਹਾਂਜੀ ਉਹੀ ਉਹੀ ਉਸਦੇ ਨਾਲ ਲੇਕਿਨ ਅੱਛਾ ਮਾਰਕੀਟ ਬਣਦਾ ਦੇਖੋ ਜਿਹਨੂੰ ਕੰਮ ਦੀ ਲੋੜ ਹੈ ਨਾ ਤੇ ਉਹ ਮਿਹਨਤ ਕਰੇਗਾ ਹੀ ਕਰੇਗਾ ਔਰ ਜਿਹਨੂੰ ਲੋੜ ਨਹੀਂ ਹੈ ਤੁਸੀਂ ਤੁਸੀਂ ਉਹਨੂੰ ਬਲੇ ਹੀ ਤੁਸੀਂ ਉਹਨੂੰ ਕਹਿੰਦੇ ਰਹੋ ਕਿ ਕਰ ਲਏ ਕਰ ਲਏ ਉਹਨੇ ਨਹੀਂ ਕਰਨਾ ਕਿਉਂਕਿ ਉਹਨੂੰ ਲੋੜ ਹੀ ਨਹੀਂ ਹੈ। ਜਿਹੜੇ ਗ਼ਰੀਬ ਹੈਗੇ ਉਹਨਾਂ ਨੂੰ ਲੋੜ ਹੁੰਦੀ ਹੈ ਤੇ ਉਹ ਉਹਨਾਂ ਪੈਦਾ ਕਰਾ। ਵੀ ਦਿੰਦੇ ਨੇ। ਕਈ ਮੈਂ ਮੰਦੀ ਆਂ, ਕਦੇ ਇੱਕ ਅੱਧੇ ਇਸ ਤਰ੍ਹਾਂ ਦੇ ਹੁੰਦੇ ਨੇ ਨਿਠੱਲੇ ਲੇਕਿਨ ਅ ਸਾਰੇ ਉਸ ਤਰ੍ਹਾਂ ਦੇ ਨਈ ਹੁੰਦੇ। ਮਿਹਨਤੀ ਬੋਤ ਹੁੰਦੇ ਓ, ਕਿਉਂਕਿ ਦੇਖੋ ਹਾਂ ਬੋਲੋ ਨਾ।
ਹੁਨ, ਹੁਣ ਅਸੀਂ ਸਮਾਨ ਲੈਂਦੇ ਕਿਸ਼ਤਾਂ ਤੇ ਲੈਂਦੇ ਆ। ਹੁਨ ਉਹ ਕਿ ਕਿੰਨਾ? ਕਿੰਨਾ ਦੁੱਗਣੇ, ਦੁੱਗਣੇ ਅਹ ਵਿਆਜ ਲਾਂਦੇ। ਵੱਧ ਤੋਂ ਵੱਧ ਵਿਆਜ ਲਾਦੇ ਓ। ਉਹਨਾਂ ਨੂੰ ਫਾਇਦਾ ਹੁੰਦਾ ਉਸਦੇ ਵਿੱਚ
ਉਹ ਤੇ ਬੈਂਕ ਵਾਲੇ ਉਹੀ ਵੱਸੇ ਤੇ ਬੈਠੇ ਹੋਏ ਨੇ।
ਕਿਉਂ ਨਾ ਆਪਾਂ ਲੇਡੀਜ਼ ਵੀ ਕਿਉਂ, ਨਾ ਲੇਡੀਜ਼ ਵੀ ਸਟਾਰਟ ਕਰੀ ਐ ਜਾਂ ਕੰਮ
ਹਾਂ, ਹਾਂ ਇਹ ਬਹੁਤ ਵਧੀਆ ਹੈ। ਇਹ ਕਰ ਸਕਦੇ ਬਿਨਾਂ ਇ ਜਿਆਦਾ ਇੰਟਰਸਟ ਲਗਾਏ ਹੋਏ ਆ। ਅਸੀਂ ਅਗਰ ਓਨਾਂ ਦੇ ਹਿਸਾਬ ਨਾਲ ਘੱਟ ਵਿਆਜ ਉੱਤੇ ਪੈਸਾ ਦੇਈ ਗਏ। ਤੇ, ਲੋਕੀ ਲਈ ਗਏ ਸਾਡੇ ਕਿਉਂਕਿ ਦੇਖੋ ਵਿਆਜ ਤੇ ਲੈਣਾ ਹੀ ਪਏਗਾ। ਕਿੰਨਾ ਟਾਈਮ ਲੋਕੀ ਪੈਸਾ ਰੱਖਦੇ ਨੇ ਛੇ, ਛੇ ਮਹੀਨਾ ਸਾਲ, ਸਾਲ ਵਰ ਕਿਸ਼ਤ ਉਤਾਰਨ ਨੂੰ ਤੇ ਉਨਾਂ ਤੇ ਚਾਈਦਾ ਹੈ ਨਾ ਕਿ ਹਾਂ ਬਈ ਇੰਟਰਸਟ ਵੀ ਥੋੜਾ ਬਹੁਤ ਤੇ ਪਰੇ ਕਿ ਸਾਨੂੰ ਵੀ ਤਾਂ ਕੁਛ ਬਚਣਾ ਚਾਹੀਦਾ ਉਸਦੇ ਵਿੱਚ। ਇਹ ਤਾਂ ਤਦ ਤੇ ਫੈਦਾ ਹੋਏਗਾ ਨਾ।
ਹਾਂਜੀ।
ਤਾਹੀ ਤੇ ਲੋਕੀ ਵਿਆਜਾ ਤੇ ਪੈਸੇ ਦਿੰਦੇ ਨੇ।
ਹੂੰ, ਹੂੰ ਓਹੀ ਨਾ ਨਾ ਤੁਸੀਂ ਹਾਂਜੀ ਜੇ ਆਪਾਂ ਕੰਮ ਕਰਾਗੇ ਤਾਂ ਆਪਣੇ ਬੱਚੇ ਬੱਚੇ ਆਪਾਂ ਨੂੰ ਦੇਖ ਕੇ ਕੰਮ ਕਰੇਂਗੇ ਅੱਗੇ ਜਾ ਕੇ।
ਓਹ ਤੇ ਗੱਲ ਵਧੀਆ ਐ। ਬਿਲਕੁਲ ਵਧੀਆ ਗੱਲ ਐ।
ਹਾਂਜੀ ਜੇ ਫਰ ਆਪਾਂ ਕੁਝ ਨੀ ਕੀਤਾ ਫਿਰ ਮ ਬੱਚੇ ਹਾਂ ਉਹੀ ਨਾ ਉਹ ਘੱਟ ਉਮਰ ਵਿੱਚ ਈ ਬੱਚਿਆਂ ਨੂੰ ਸਿਖਾਓ। ਨੌਲੇਜ ਦੋ ਕੰਮ ਕਰਨੇ ਦੀ। ਪੜ੍ਹਾਈ ਵੀ ਜ਼ਰੂਰੀ ਆ
ਹਾਂਜੀ ਨਈ, ਨਈ ਉਹ ਤੇ ਸਹੀ ਗੱਲ ਐ। ਤੁਹਾਡੀ ਔਰ ਬੱਚੇ ਕੀ ਐ ਨਾ ਮਾਪੇ ਨੂੰ ਦੇਖ ਕੇ ਤੇ ਸਿੱਖਦੇ ਨੇ। ਅਸੀਂ ਜਿਸ ਤਰ੍ਹਾਂ ਦਾ ਘਰੇ ਮਾਹੌਲ ਦੇ ਰਹੇ ਨੇ। ਕੀ ਕਰ ਰਹੇ ਨੇ? ਕੀ ਨੀ? ਮਿਹਨਤ ਕਰ ਰਹੇ ਨੇ ਤਾਂ ਹੀ ਬੱਚੇ ਸਿੱਖਦੇ ਨੇ ਉਸਸੀ ਨਾਲ ਹੀ ਹ ਬਈ ਸਾਨੂੰ ਵੀ ਕਰਨਾ ਕਿਉਂਕਿ ਸਾਡੇ ਮਾਪੇ ਨੇ ਵੀ ਮਿਹਨਤ ਕੀਤੀ ਹੈ
ਹਾਂਜੀ ਅਸੀਂ ਨਾ ਜਦ ਪੜ੍ਹਦੇ ਹੁੰਦੇ ਸੀ। ਨਾ, ਉਹ ਸਕੂਲ ਪੜ੍ਹਦੇ ਹੁੰਦੇ ਸੀ ਜਦ ਅਸੀਂ ਸੁਬਾ ਚਲੇ ਜਾਂਦੇ ਸੀ। ਚਾਹ ਪਾਣੀ ਪੀ ਕੇ ਕੇ ਆ ਕੇ ਰੋਟੀ ਪਾਣੀ ਖਾ ਕੇ ਅਸੀਂ ਨਹਾ ਧੋ ਕੇ ਅਸੀਂ ਸਿੱਧਾ ਬਊਟੀ ਬਾਰਾ ਵਜੇ ਚਲੇ ਜਾਂਦੇ ਸੀ। ਫੇਰ ਸ਼ਾਮ ਨੂੰ ਆਦੇ ਸੀ। ਫਿਰ ਰੋਟੀ ਪਾਨੀ ਬਣਾਦੇ ਸੀ। ਕੰਮ ਜੋ ਘਰ ਦਾ ਕੰਮ ਹੁੰਦੇ ਮਾੜਾ ਮੋਟਾ ਹੋ ਕੇ ਕਰ ਲੈਂਦੇ ਸੀ।
ਹਾਂਜੀ ਉਹ ਤੇ ਹੈ ਗੱਲ ਸਹੀ ਹੈ। ਬਿਲਕੁਲ ਜ
ਪਾਰਲਰ ਦਾ ਵੀ ਕਰਦੇ ਸੀ ਨਾਲ ਦੀ ਨਾਲ ਪੜਨੇ ਵੀ ਜਾਂਦੇ ਹੁੰਦੇ ਸੀ।
ਹਾਂਜੀ ਨਈ, ਨਈ ਵਧੀਆ ਹੈ ਕਿ ਨਈ ਠੀਕ ਹੈ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹੈ ਕੀ ਨੀ? ਆਪਾਂ ਫਿਰ ਤੋਂ ਗੱਲ ਕਰਾਂਗੇ। ਹੈ ਕੀ ਨੀ? ਤੁਸੀਂ ਯਾਦ ਕਰਦੇ ਰਿਹਾ ਕਰੋ ਮੈਨੂੰ ਵੀ ਕੌਲ ਕਰਦੇ ਰਿਆ ਕਰੋ। ਠੀਕ ਹੈ ਦੀਦੀ?
ਔਰ ਬਾਕੀ ਨਾ ਤੁਸੀਂ ਪੋਲੀਟੀਸ਼ਨ ਜੇ ਲੈਣਾ ਚਾਦੇਂ ਜਿਵੇ ਥੋਨੂੰ ਸ਼ੌਕ ਆ ਤਾਂ ਉਸਦੇ ਵਿੱਚ ਨਾ ਤੁਸੀਂ ਲੇਡੀਜ਼ ਪੰਜ ਲੇਡੀਸ ਇਕੱਠੇ ਕਰਕੇ ਆਪਣੇ ਜੋ ਤੁਹਾਡਾ ਇਲਾਕਾ ਹੈ ਆਪਣਾ ਗਲੀ ਮਹੋਲਾ
ਹਾਂਜੀ ਹਾਂਜੀ
ਗਲੀ ਵਾਲੀਆਂ ਨੂੰ ਦੀ ਹੈਲਪ ਕਰਨ ਵਾਸਤੇ ਉਹ ਅੱਗੇ ਐਮ ਐਲ ਏ ਹੋ ਗਿਆ ਸੀ ਐਮ ਐਮ ਸੀ ਹੋ ਗਿਆ
ਹਾਂ ਹਾਂ
ਤੁਹਾਡੇ ਤਾਂ ਐੱਮ ਐੱਲ ਏ ਹੁੰਦਾ ਕਿਸ ਸੀ ਐਮ ਸੀ ਹੁੰਦੇ
ਹਾਂ ਐਮ ਐਲ ਏ ਹੀ ਹੁੰਦੇ ਨੇ ਸਾਡੇ ਇੱਥੇ ਵੀ
ਹਾਂ ਉਹਨਾਂ ਨੂੰ ਕਹਿ ਕੇ ਕਿ ਬਈ ਅਸੀਂ ਇੰਨੇ ਵੋਟਾਂ ਪਵਾਵਾਂਗੇ ਇੰਨਾ ਇਹਨਾਂ ਦਾ ਕੰਮ ਕਰਕੇ ਮਤਲਬ ਹੈਡ ਹੈਡ ਤੁਸੀਂ ਬਣ ਬਣੋ
ਅੱਛਾ ਨਹੀਂ ਨਹੀਂ ਚਲੋ ਵਧੀਆ ਹੈ ਕਿ ਨਹੀਂ ਨਹੀਂ ਨਹੀਂ ਵਧੀਆ ਕਰਾਂਗੇ ਕੋਸ਼ਿਸ਼ ਜ਼ਰੂਰ ਤੁਸੀਂ ਮੈਨੂੰ ਬਸ ਦੱਸੇ ਰਿਹਾ ਕਰੋ ਫੋਨ ਕਰਕੇ
ਮੈਂ ਦੱਸੂਗੀ ਤੁਹਾਨੂੰ ਜੋ ਵੀ ਕੋਈ ਵੀ ਚੀਜ਼ ਦੀ ਜੋ ਗੱਲ ਹੋਵੇ ਪੁੱਛਣੀ ਹੋਵੈ ਮੈਂ ਉਹ ਦਾ ਉਸਦੀ ਸਲਾਹ ਮੈਂ ਦਊਗੀ ਤੁਹਾਨੂੰ।
ਠੀਕ ਹੈ ਜੀ ਜ਼ਰੂਰ ਦੀਦੀ।
ਹਾਂਜੀ ਹਾਂਜੀ ਠੀਕ ਹਰੇਕ ਗੱਲ ਦਾ ਮੇਰੇ ਕੋਲ ਇਲਾਜ ਆ।
ਹਾਂਜੀ ਠੀਕ ਹੈ ਦੀਦੀ ਚਲੇਗਾ ਚਲੋ ਸਤਿ ਸ੍ਰੀ ਅਕਾਲ ਫਿਰ। ਤੋਂ ਗੱਲ ਕਰਾਂਗੇ ਠੀਕ ਹੈ ਦੀਦੀ ਓਕੇ ਦੀਦੀ ਹਾਂਜੀ ਬਾਏ ਸਤਿ ਸ੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ।